ਹੈਲੋ।
ਹੈਲੋ। ਸਾਸ਼੍ਰੀ ਕਾਲ ਜੀ, ਸਾਸ਼੍ਰੀ ਕਾਲ ਭਾਜੀ ਸਾਸ਼੍ਰੀ ਕਾਲ, ਹੋਰ ਠੀਕ ਓ? ਵਦੀਆ ਜੀ ਵਦੀਆ, ਹੋਰ ਜੀ ਘਰ ਪਰਿਵਾਰ ਵਦੀਆ ਜੀ? ਸਬ ਵਦੀਆ ਜੀ ਵਦੀਆ, ਵਦੀਆ ਸਬ ਵਦੀਆ ਜੀ, ਤੂਸੀ ਸੁਨਾਓ?
ਹੋਰ ਰੋਟੀ ਖਾਲੀ ਜੀ, ਡਿਨਰ ਵਗੈਰਾ ਕਰ ਲੇਆ ਜੀ?
ਬਸ ਡਿਨਰ ਕਰ ਲੇਆ ਜੀ, ਤੂਸੀ, ਤੂਸੀ ਸੁਨਾਓ ਕਰ ਲੇਆ ਡਿਨਰ?
ਹਾਂਜੀ, ਹਾਂਜੀ, ਹਾਂਜੀ, ਹਾਂਜੀ। ਤੇ ਹੋਰ ਪਾਜੀ, ਬਾਸ ਅਸੀ ਤੇ--ਜੀ ਦਾਲ ਰੋਟੀ ਜਾਦਾ ਖਾਈਦੀ ਏ ਜੀ। ਹਾਂਜੀ-ਹਾਂਜੀ।
ਠੀਕ ਐ-ਠੀਕ ਐ-ਠੀਕ ਐ ਚਲੋ ਵਦੀਆ-ਵਦੀਆ, ਹੋਰ
ਲੋਅ ਦੱਸੋ ਵੀ ਜੀ, ਤੁਆਡਾ ਫੇਵਰੇਟ ਤਿਓਹਾਰ ਕੇੜਾ ਐ ਜੀ। ਹੈਲੋ, ਹੈਲੋ। ਹੈਲੋ। ਹੈਲੋ। ਹੈਲੋ। ਲੋੜੇ ਨਾ ਮੈਂ ਤੇ